ਹੈਲੋ, ਹਾਂਜੀ ਠੀਕ ਹੋ ਤੁਸੀਂ?
ਹਾਂਜੀ ਠੀਕ ਠਾਕ, ਤੁਸੀਂ ਠੀਕ ਹੋ
ਵਧੀਆ ਹੋਰ, ਤੁਹਾਡੇ ਘਰ ਸਭ ਠੀਕ ਨੇ।
ਹਾਂਜੀ, ਸਭ ਵਧੀਆ ਤੁਸੀਂ ਵੀ ਠੀਕ ਹੋ
ਹਾਂਜੀ ਹਾਂਜੀ ਵਧੀਆ ਵਧੀਆ ਹੋਰ ਸੁਣਾਓ ਕੀ ਕਰ ਰਹੇ ਸੀ।
ਬਸ ਬੈਠੇ ਸੀ, ਨਾਸ਼ਤਾ ਕੀਤਾ, ਨਾਸ਼ਤਾ ਬੜਾ ਟੇਸਟੀ ਬਣਿਆ ਸੀ। ਤੇ ਨਾਸ਼ਤਾ ਕੀਤਾ, ਤੇ ਮੈਨੂੰ ਐਨਰਜੀ ਮਿਲੀ। ਹਾਂਜੀ ਮੈਂ ਦਹੀਂ, ਮੈਂ ਦਹੀਂ ਤੇ ਅਹ ਪੱਠੇ ਤੇ, ਆਲੂ ਦੀ ਸਬਜ਼ੀ, ਤੇ ਨਾਲੇ ਚਾਰ ਪੰਜ ਫੁਲਕੇ ਖਾਧੇ।
ਅੱਛਾ ਅੱਛਾ, ਵਾਹ, ਨਾਇਸ, ਹੋਰ ਕੀ ਕਰ ਰਹੇ ਹੋ ਹੁਣੇ।
ਚਲੋ ਮੈਂ ਤੇ ਆਪਣਾ ਦੱਸ ਦਿੱਤਾ, ਤੁਸੀਂ ਦੱਸੋ ਤੁਸੀਂ ਕੀ ਖਾਧਾ।
ਐਕਚੁਲੀ ਸਾਡੇ ਘਰ ਅੱਜ ਬਣੀ ਸੀ, ਆਲੂ ਵਾਲੀ ਪਰੌਂਠੀ। ਤੇ ਨਾਲ ਚਾਏ, ਹਾਂਜੀ-ਹਾਂਜੀ ਤੇ ਨਾਲ ਚਾਹ ਪੀਤੀ ਐ। ਤੇ ਨਾਲ ਦੀ।
ਅੱਛਾ-ਅੱਛਾ, ਤੁਸੀਂ ਬੜਾ ਹੇਲਦੀ ਨਾਸ਼ਤਾ ਕਰਦੇ ਔ ਨਾ।
ਹਾ-ਹਾ-ਹਾ-ਹਾ।ਹਾਂਜੀ-ਹਾਂਜੀ, ਬਸ ਇਸ ਤਰ੍ਹਾਂ ਈ ਗੈਸਟ ਆਏ ਤੇ ਸਾਨੂੰ ਚੱਲੋ, ਬਈ ਕਿਆ ਚਲੋ। ਔ ਹ ਅੱਜ ਇਹੀ ਨਾਸ਼ਤਾ ਬਣਾ ਲੈਂਦੇ ਆਂ, ਹੋਰ ਸੁਣਾਓ ਤੁਸੀਂ ਵਧੀਆ ਘਰ ਸਭ ਠੀ
ਹਾਂਜੀ-ਹਾਂਜੀ। ਸਭ ਵਧੀਆ ਦਿਨ ਨੂੰ ਕੀ ਬਣੇਗਾ?
ਹ ਦਿਨ ਨੂੰ ਬਸ ਅਸੀਂ ਬਣਾਗੇ ਜੀ, ਅ, ਕਾਲੇ ਚਨਿਆ ਦੀ ਦਾਲ।
ਕਿਵੇਂ ਬਣਾਦੇ ਔ, ਮੈਨੂੰ ਦੱਸੋਗੇ ਜ਼ਰਾ?
ਅੱਛਾ, ਅ ਐਕਚਲੀ ਅ ਮੈਨੂੰ ਥੋੜਾ ਕੁਕਿੰਗ ਦੇ ਵਿੱਚ ਉਹ ਸੁਣੋ, ਤੇ ਹੂ ਪਹਿਲੇ ਦਾਲ ਨੂੰ ਬੋਇਲ ਕਰਨਾ। ਫੇਰ ਉਸ ਤੋਂ ਬਾਅਦ ਅ ਅਸੀਂ ਦਾਲ ਨੂੰ ਤੜਕਾ ਲਗਾਨੇ, ਜਿੱਦਾ ਅਸੀਂ ਹੋਰਾਂ ਦਾਲਾ ਨੂੰ ਲਗਾਂਦੇ, ਬਸ ਓਦਾਂ ਈ ਲਸਣ ਪਾ ਸਕਕਿਬ
ਅੱਛਾ, ਤੁਸੀਂ ਲਸਣ ਵੀ ਪਾਣਦੇ ਔ ਹੈਨਾ, ਦਾਲ ਵਿੱਚ। ਤੇ ਤੁਸੀਂ, ਤੁਸੀਂ ਲਸਨ, ਹਾਂਜੀ ਮੈਂ ਵੀ ਪਾਣਦਾ ਮੇਨ ਨਾ ਕੀ ਕੀਤਾ ਹੋਇਆ, ਕਿ ਲਸਣ ਨੂੰ ਨਾ ਅਹ ਸੁਕਾ ਕੇ ਮਤਲਬ ਔਨੂੰ ਕੁੱਟ ਕੇ, ਤੇ ਔਨੂੰ ਚੂਰੀ ਬਣਾ ਕੇ ਕਿ ਨਾ ਡੱਬੇ ਵਿੱਚ ਭਰਿਆ ਹੋਇਆ, ਤੇ ਮੈਂ ਨਾ ਇੱਕ ਚਮਚ ਚਮਚ ਕਰਕੇ ਨਾ ਇੱਕ ਸਪੂਨ ਲੈ ਕੇ। ਟੇਬਲ ਸਪੂਨ ਹੁੰਦਾ ਨਾ ਛੋਟੇ ਵਾਲਾ?
ਜੀ-ਜੀ-ਜੀ-ਜੀ।
ਟੇਬਲ ਸਪੂਨ ਨਾ ਯੂਜ ਕਰਦਾ ਵਾ, ਤੇ ਉਸ ਨਾਲ ਨਾ ਜਾਇਕਾ ਬੜਾ ਵਧ ਧੀਆ ਆਂਦਾ।ਤੇ ਉਹ ਜਾਇਕਾ ਕਰਕੇ ਦਾਲ ਬੜੀ ਸੋਹਣੀ ਬਣ ਧੀਏ, ਕੀ ਦੱਸਾਂ ਮੈਂ ਤੁਹਾਨੂੰ।
ਅੱਛ-ਅੱਛਾ। ਚਲੋ ਵਧੀਆ ਏਦੇ ਨਾਲ ਤੇ ਚਲੋ ਮੈਨੂੰ ਵੀ ਪਤਾ ਚੱਲ ਗੇ।ਕਿ ਤੁਸੀਂ ਲਸਨ ਨੂੰ ਏਦਾਂ ਰੱਖਦੇ ਓ। ਸਟੋਰ ਕਰਕੇ ਔਦਾ ਖ਼ਰਾਬ ਨੀ ਹੁੰਦਾ? ਹਾਂ।ਹੁਣ ਤੇ ਮੈਂ ਵੀ ਕਰਾਂਗੀ।ਠੀਕ ਹੈ ਨਾ ਇਸ ਇਸਦਾ ਕੌਣ ਸ ਤੀਰਲੇ ਕੋਨ ਓ ਕਰੇ ।ਠੀਕ ਐ ਕਰਕੇ ਰੱਖਿਆ ਦਾ ਤੁਸੀਂ ਬਸ ਪਾਣਾ ਈ ਐ।
ਹਾਂਜੀ।ਤੁਸੀਂ ਪਤਾ ਕੀ ਕਰੋ। ਤੁਸੀਂ ਨਾ ਲਸਨ ਲੈ ਲਓ ਬਾਜ਼ਾਰ ਤੋਂ ਦਸ ਕਿਲੋ। ਦਸ ਕਿਲੋ ਲਸਨ ਨੂੰ ਛਿਲ ਕੇ।ਤੇ ਤੁਸੀਂ ਨਾ ਉੱਪਰ ਛੱਤ ਤੇ ਰੱਖ ਪਰ ਧੁੱਪ ਵਿੱਚ ਹੇਨਾ। ਤੇ ਲਸਣ ਨੂੰ ਪਹਿਲੇ ਬੀਗਾ ਲਿਓ ਪਾਨੀ ਵਿੱਚ ਪਾਨੀ ਵਿੱਚ ਬੀ ਕਾ ਕੇ ਤੇ ਉਹਨੂੰ ਲਸਨ ਨੂੰ ਛਿੱਲ ਕੇ ਤੇ ਛਿੱਲ ਕੇ ਨਾ ਧੁੱਪ ਵਿੱਚ ਰੱਖ ਦਿਓ। ਉਪਰ ਤੇ ਜਬ ਤੱਕ ਨਾ ਉਹ ਸੁਕੇਗਾ ਨੀ ਐਕਚੁਲੀ ਕੁੱਟਨਾ ਵੀ ਐ ਉਨੂੰ ਹਨਾ। ਤੁਹਾਨੂੰ ਪਤਾ ਈ ਹੋਏਗਾ। ਤੇ ਕੁਟ ਕੇ ।ਹਾਂਜੀ-ਹਾਂਜੀ। ਹਾਂਜੀ।ਤੇ ਕੁਟ ਕੇ ਨਾ, ਤੇ ਕੁੱਟ ਕੇ ਉੱਪਰ ਤੁਸੀਂ ਨਾ ਛੱਤ ਤੇ ਰੱਖੇਓ ।ਤੇ ਛੱਤ ਵਿੱਚ ਰੱਖ ਕ ਕਿ ਉਨੂੰ ਓਨਾ ਸੁਕਾਇਓ ਕਿ ਬਿਲਕੁਲ ਉਸ ਵਿੱਚੋ ਨਾ ਮੋਇਸਚਰ ਖਤਮ ਹੋ ਜਾਵੇ। ਠੀਕ ਐ।ਮੋਇਚਰ ਜਿਵੇਂ ਖ਼ਤਮ ਹੋਏਗਾ ਤੁਸੀਂ ਨਾ ਉਨੂੰ ਨਾ ਪੂ ਪੂਰ ਕੇ ਹੱਥ ਨਾਲ ਮਸਲ ਕੇ ਤੁਸੀਂ ਡੱਬੇ ਚ ਪਾ ਦੇਨੇ। ਠੀਕ ਕੇ ਜੀ। ਪਰ ਤੁਸੀਂ ਥੋੜਾ ਥੋੜਾ ਯੂਜ ਕਰਿਐ ਕਰਿਐ ਜ਼ਿਆਦਾ ਕਰੋਗੀ ਤੇ ਕੜਵਾਪਨ ਆ ਜਾਂਦਾ ਦਾਲ ਤੇ ਸਬਜ਼ੀ ਵਿੱਚ ਨਾ। ਤੇ ਤੁਸੀਂ ਗੱਲ ਸਮਝ ਰਹੇ ਓ ਜ?
ਹਾਂਜੀ-ਹਾਂਜੀ-ਹਾਂਜੀ।ਮੈਂ ਤਾਡੀ ਗੱਲ ਸਮਝ ਰੀ ਆ।ਤੇ ਮੈਂ ਵੀ ਹੁਣ ਲੈ ਕੇ ਆਵਾਂਗੀ ਤੇ ਫੇਰ ਉਹਦੇ ਨਾਲ ਹੀ ਬਨਾਗੀ।
ਹਾਂਜੀ-ਹਾਂਜੀ-ਹਾਂਜੀ। ਚਲੋ ਹੋਰ ਸੁਣਾਓ?
ਹੋਰ ਤੁਸੀਂ ਸੁਨਾਓ ਸਭ ਵਧੀਆ?
ਹਾਂਜੀ ਤੁਸੀਂ ਐਕਸਰਸਾਈਜ਼ ਵਗੈਰਾ ਵੀ ਕਰਦੇ ਹੋ
ਹਾਂਜੀ, ਹਾਂਜੀ ਕਰਦੇ ਹਾਂ ਅੱਜ ਕੱਲ ਛੁੱਟੀ ਦੀ ਸੀ ਹੁਨ ਵਾਪਸ ਤੋਂ ਸਟਾਰਟ ਕਰਨੀ ਏ
ਹਾਂਜੀ, ਹਾਂਜੀ ਤੁਸੀਂ ਕਰਿਓ ਐ ਪਤਾ ਕੀ ਗੱਲ ਹੈ ਅੱਜ ਕੱਲ ਦਾ ਜਿਹੜਾ ਲਾਈਫ ਸਟਾਈਲ ਹੈਗਾ ਨਾ ਲਾਈਫ ਸਟਾਈਲ ਬਿਲਕੁਲ ਠੀਕ ਹੈਗਾ ਉਹਦੇ ਨਾਲ ਟ ਪਟੂ ਡਾਇਬਿਟੀਜ਼ ਹੋ ਜਾਂਦੀ ਹੈ ਬੰਦਿਆਂ ਨੂੰ ਬਹੁਤ ਬੀਪੀ ਚੜ ਜਾਂਦਾ ਹੈ ਬੀਪੀ ਤੇ ਡਾਇਬਟੀਜ਼ ਦੀ ਆਮ ਜਿਹੀ ਬਿਮਾਰੀ ਹੋ ਗਈ ਹੈ। ਥਾਇਰੋਇਡ ਦੀ ਵੀ ਖਾਸ ਕਰਕੇ ਕੁੜੀਆਂ ਨੂੰ ਥਾਇਰਾਇਡ ਦੀ ਬਿਮਾਰੀ ਉਹ ਇਸੀ ਕਰ ਕੀ ਹੁੰਦੀ ਹੈ ਕਿ ਤੁਸੀਂ ਐਕਸਰਸਾਈਜ਼ ਨਹੀਂ ਕਰਦੇ ਲੋਕ ਐਕਸਰਸਾਈਜ਼ ਨਹੀਂ ਕਰਦੇ ਨਾ ਤੇ ਉਹਦੇ ਕਰਕੇ ਹੁੰਦੀ ਹੈ ਤੇ ਉਹ ਪੇਟ ਵਿੱਚ ਚਰਬੀ ਵੱਧ ਜਾਂਦੀ ਹੈ ਤੁਹਾਨੂੰ ਪਤਾ ਹੀ ਹੋਏਗਾ।
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ
ਤੇ ਤੁਸੀਂ ਵੀ ਸਾਰਿਆਂ ਨੂੰ ਸੁਝਾਅ ਦਿਆ ਕਰੋ। ਐਕਸਰਸਾਈਜ਼ ਔਰ ਡਾਇਟਿੰਗ ਅੱਛੀ ਤਰੀਕੇ ਨਾਲ ਬੈਲੇਂਸ ਡਾਇਟ ਲੈ ਕੇ ਅਪਨੈ ਸ਼ਰੀਰ ਨੂੰ ਤੰਦਰੁਸਤ ਰੱਖਣ ਠੀਕ
ਬਿਲਕੁਲ ਜੀ ਬਿਲਕੁਲ ਅੱਛਾ ਮੈਂ ਕਰਦੀ ਹੀ ਹਾਂ ਤੇ ਵਿੱਚ ਵਿੱਚ ਛੁੱਟ ਜਾਂਦੀ ਹੈ। ਫੇਰ ਅਗਰ ਦੋ ਦਿਨ ਵੀ ਸਕੀਪ
ਉਹ ਨਹੀਂ ਨਹੀਂ ਛੋੜਨੀ ਨਹੀਂ ਹੁੰਦੀ। ਤੁਸੀਂ ਐਕਸਰਸਾਈਜ਼ ਕਰਿਆ ਕਰੋ ਹੈ। ਹਾਂ ਇਹਨੂੰ ਨਾ ਆਪਣੀ ਅ ਅਪਨੀ ਜ਼ਿੰਦਗੀ ਦਾ ਇੱਕ ਹਿੱਸਾ ਮੰਨ ਲਓ ਜਿਵੇਂ ਕਿ ਆਪਾਂ ਨਾਸ਼ਤਾ ਰੋਟੀ ਖਾਂਨੇ ਆ ਨਾ ਅਪਨੇ ਟਾਈਮ ਤੇ ਤੇ ਬਸ ਐਕਸਰਸਾਈਜ਼ ਵੀ ਅਪਨੇ ਟਾਈਮ ਤੇ ਹੋਨੀ ਚਾਹੀਦੀ ਹੈ। ਨਾ ਬੜਾ ਜ਼ਰੂਰੀ ਹੈ।
ਜੀ, ਜੀ, ਜੀ ਜੀ
ਤੁਸੀਂ ਸਮਝ ਰਹੇ ਹੋ ਹੋਰਾਂ ਨੂੰ ਵੀ ਹੋਰਾਂ ਨੂੰ ਵੀ ਪ੍ਰੇਰਿਤ ਕਰਿਆ ਕਰੋ ਸਾਰਿਆਂ ਨੂੰ ਕਿਹਾ ਕਰੋ ਬੈਲਸ ਡਾਇਟ ਤੇ ਐਕਸਰਸਾਈਜ਼ ਕਰਿਆ ਕਰੋ
ਜੀ, ਜੀ ਬਿਲਕੁਲ ਹੋਰ ਤੁਸੀਂ ਸੁਣਾਓ ਸਭ ਵਧੀਆ
ਸਭ ਵਧੀਆ ਜੀ ਸਭ ਵਧੀਆ ਹੋਰ
ਹੋਰ ਤੁਹਾਡੇ ਬੱਚੇ ਤੁਹਾਡੀ ਵਾਈਫ ਵਗੈਰਾ ਸਭ ਠੀਕ ਹਨ
ਠੀਕ ਠਾਕ ਤੇ ਤੁਹਾਡੇ ਬੱਚੇ ਵੀ
ਹਾਂਜੀ, ਹਾਂਜੀ ਠੀਕ ਨੇ ਠੀਕ ਨੇ ਸਭ ਵਧੀਆ
ਹਾਂਜੀ, ਹਾਂਜੀ ਕੀ ਅੱਛਾ ਚਲੋ ਹੋਰ
ਤੁਸੀਂ ਦੱਸੋ ਹੋਰ ਮੌਸਮ ਕੀਦਾ ਦਾ ਉੱਧਰ
ਮੌਸਮ ਜੀ, ਟੈਂਪਰੇਚਰ ਬੜੀ ਬੜਾ ਹਾਈ ਹੈਗਾ ਇੱਥੇ ਧੁੱਪ ਚ' ਚੜੀ ਹੋਈ ਹੈ ਤੁਸੀਂ ਦੱਸੋ ਉੱਥੇ ਦਾ
ਇੱਧਰ ਵੀ ਬਹੁਤ ਜ਼ਿਆਦਾ ਹਾਈ ਹੈ ।ਬਹੁਤ -ਬਹੁਤ ਗਰਮੀ ਹੈ ਇੱਧਰ ਵੀ
ਹਾਂਜੀ ਅੱਜ ਕੱਲ ਨਾ ਉਹ ਉਹ ਕੀ ਕਹੀਏ ਜੀ ਗਰਮੀ ਦਾ ਦੌਰ ਆ ਰਿਹਾ। ਕਲਾਈਮੇਟ ਚੇਂਜ ਹੋ ਰਿਹਾ।
ਉਹੀ ਨਾ ਮੌਸਮ ਵਿੱਚ ਮੈਨੂੰ ਬਸ ਸਰਦੀਆਂ ਦਾ ਮੌਸਮ ਅੱਛਾ ਲੱਗਦਾ ਹੈ। ਠੰਡਾ, ਠੰਡਾ ਪਸੀਨਾ ਨਹੀ ਆ ਹੁੰਦਾ ਸਵੈਟਿੰਗ ਘੱਟ ਹੁੰਦੀ ਹੈ ਬਟ ਸਰਦੀਆਂ ਵਿੱਚ ਜ਼ਿਆਦਾ ਸਰਦੀਆਂ ਵੀ ਨੀ ਪਸੰਦ ਕੱਪੜੇ ਜ਼ਿਆਦਾ ਪਾਉਣੇ ਪੈਂਦੇ ਹਨ ਬਸ ਇਹੀ
ਨਹੀਂ ਹਾਂਜੀ, ਹਾਂਜੀ ਚਲੋ ਜੀ ਕੁਦਰਤ ਦਾ ਸਾਰਾ ਹੈਗਾ ਤੇ ਸਰਦੀਆਂ ਵੀ ਚੰਗੀਆਂ ਹੈਗੀਆਂ ਗਰਮੀਆਂ ਵੀ ਚੰਗੀਆਂ ਹੈਗੀਆਂ ਸਰਦੀਆਂ ਵਿੱਚ ਕੱਪੜੇ ਨਹੀਂ ਸੁੱਕਦੇ ਉੱਧਰ ਵੀ ਹੈ ਲੇਕਿਨ ਧੁੱਪ ਕੁਮਾੜੀ ਆ
ਹਾਂ, ਹਾਂਜੀ, ਹਾਂਜੀ ਬਿਲਕੁਲ, ਬਿਲਕੁਲ, ਬਿਲਕੁਲ ਸਰਦੀਆਂ ਦਾ ਇਹੀ ਚੱਕਰ ਹੈ ਨਾ ਕੀ ਸਰਦੀਆਂ ਵਿੱਚ ਧੁੱਪ ਬਹੁਤ ਘੱਟ ਨਿਕਲਦੀ ਹੈ ਕਈ ਵਾਰ? ਮਹੀਨੇ ਮਹੀਨੇ ਡੇਢ ਮਹੀਨੇ ਧੁੱਪੇ ਨੀ ਨਿਕਲਦੀ । ਜੇ ਨਿਕਲ ਜਾਏ ਤੇ ਫਿਰ ਤੇ ਵਧੀਆ ਇਸ ਤਰ੍ਹਾਂ ਦੇ ਕਈ ਵਾਰ ਧੁੰਦ ਪੈਂਦੀ ਐ ਹਮ। ਉਹਦੇ ਨਾਲ ਦੀ ਸਾਦਾ ਆ ਗਈ ਸੱਭ ਵਧੀਆ ਜੀ, ਹੋਰ ਕੀ ਬਣਿਆ ਤੁਸੀਂ ਦਿਨੇ ਕੀ ਬਣਾਓਗੇ।
ਮੈਂ ਨਾ ਮੈਂ ਸੋਚ ਰਿਹਾ ਸੀ ਮੈਂ ਵਾਈਫ ਨੂੰ ਕਵਾਂ ਕੀ ਤੁਸੀਂ ਪਿੰਡ ਏ ਤਾਂ ਬਣਾ ਦਿਓ
ਨਾਲੇ ਲੋ ਲੋਕ ਲੋਕੀ ਦੀ ਸਬਜ਼ੀ ਬਣਾਤੇ ਹੋ, ਐਕਚੁਲੀ ਨਾ ਉਹਦੇ ਵਿੱਚ ਨਾ ਐਂਟੀ ਆਕਸੀਡੈਂਟ ਬੜੇ ਹੁੰਦੇ ਹਨ
ਜੀ ਜੀ ਜੀ ਜੀ ਬਿਲਕੁਲ
ਸਾਡੀ ਜਿਹੜੀ ਹੈ ਬੋਡੀ ਲਈ ਤਾਂ ਬੜਾ ਜਰੂਰੀ ਹੁੰਦਾ ਵਾ ਕਿਉਂਕਿ ਇਹ ਜਿਹੜੇ ਫ੍ਰਰੀ ਰੈ ਡੀਕਲਸ ਹੁੰਦੇ ਆ ਨ ਜਿਹੜੇ ਕੈਂਸਰ ਕੋਜ਼ ਕਰਦੇ ਬੋਡੀ ਵਿੱਚ
ਹਾਂਜੀ ਹਾਂਜੀ
ਤੇ ਉਹਨੂੰ ਖ਼ਤਮ ਕਰਦੇ ਨਿਊਟਲਾਈਜ਼ ਕਰਦੇ ਤੇ ਬਾਡੀ ਚੋਂ ਬਾਹਰ ਕੱਢਦਾ ਤੇ ਤਾਂ ਕਰਕੇ ਨਾ ਸਾਨੂੰ ਲੋਕੀ ਵਗੈਰਾ ਦੀ ਸਬਜ਼ੀ ਖਾਣੀ ਚਾਹੀਦੀ ਹੈ ਹਰ ਹਰੀ ਸਬਜ਼ੀਆਂ ਤੇ ਫਰੂਟ ਖਾਣਾ ਚਾਹੀਦੈ
ਓਕੇ ਓਕੇਓ ਹਾਂਜੀ ਹਾਂਜੀ ਉਹੀ ਮੇਰੇ ਹਸਬੈਂਡ ਵੀ ਮੈਨੂੰ ਹੀ ਚੀਜ਼ ਕਹਿੰਦੇ ਨੇ ਕਿ ਤੁਸੀਂ ਖਾਇਆ।
ਦੇਖੋ ਸਿਗਨੀਫੀਕੈਂਟਲੀ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਨੇ!
ਜੀ ਜੀ
ਹੈਂਜੀ ਮੈਂ ਤੁਹਾਨੂੰ ਸਾਇੰਸ ਵੀ ਦੱਸੀ ਹੈ ਇਹਦੀ ਇਹ ਚੀਜ਼ ਬੜ ਆਪਣੇ ਜੀਵਨ ਤੇ ਲਾਗੂ ਕਰਨਾ ਬਹੁਤ ਬਹੁਤ ਜ਼ਰੂਰੀ ਐ।
ਹੂੰ, ਬਿਲਕੁਲ ਠੀਕ ਕਹਿ ਰਹੇ
ਹਾਂਜੀ ਨਾਲੇ
ਤੁਹਾਡੀ ਸੋਚ ਤੁਹਾਨੂੰ ਪਤਾ ਤੁਹਾਡੀ ਸੋਚ ਤੇ ਮੇਰੇ ਹਸਬੈਂਡ ਦੀ ਸੋਚ ਬਿਲ ਕੁਲ ਸੇਮ ਆ ਉਹ ਵੀ ਮੈਨੂੰ ਏਦਾਂ ਈ ਸਮਝਾਂਦੇ ਰਹਿੰਦੇ ਨੇ ਏਦਾਂ ਹੀ ਬੋਲਦੇ ਰਹਿੰ ਤੇ ਹਾਂਜੀ ਹਾਂਜੀ।
ਕਿਆ ਬਾਤ ਐ, ਇੱਕ ਘਰ ਵਿੱਚ ਨਾ ਇੱਕ ਬੰਦਾ ਹੋਣਾ ਚਾਹੀਦਾ। ਜਿਹਨੂੰ ਇਹ ਚੀਜ਼ ਦੀ ਨੌਲੇਜ ਹੋਵੇ ਨਹੀਂ ਤੇ ਬੰਦਾ ਐਵੇਂ ਆਪਣੀ ਬਾਡੀ ਨੂੰ ਬਿਗਾੜ ਦਿੰਦਾ।
ਬਿਲਕੁਲ ਬਿਲਕੁਲ ਏ। ਐਕਚੁਲੀ ਮੇਰਾ ਵੀ ਵੇਟ ਗੇਨ ਹੋ ਗਿਆ ਤੇ ਇਸ ਕਰਕੇ ਮੇਰੇ ਹਸਬੈਂਡ ਵੀ ਮੈਨੂੰ ਕਹਿੰਦੇ ਨੇ ਚਾਹ ਵੀ ਬਹੁਤ ਪੀਂਦੀ ਆ ਮੇਰੇ ਹਸਬੈਂਡ ਵੀ ਮੈਨੂੰ ਕਹਿੰਦੇ ਰਹਿੰਦੇ ਨੇ ਕਿ ਤੁਸੀਂ ਪੀਂਦੇ ਅ ਤੁਸੀਂ ਚਾਹ ਬੰਦ ਕਰੋ, ਤੁਸੀਂ ਪ੍ਰੋਟੀਨ ਵਾਲੀ ਚੀਜ਼ਾਂ ਖਾਇਆ ਕਰੋ! ਹਰੀ ਸਬਜ਼ੀਆਂ ਖਾਇਆ ਕਰੋ, ਫਰੂਟਸ ਖਾਇਆ ਕਰੋ ਬਟ ਫਿ ਏ ਆ ਨਾ ਕੀ ਮੈਂ ਖਾਂਦੀ ਹਾਂ ਬਟ ਮੈਨੂੰ ਤਰ੍ਹਾਂ ਪਸੰਦ ਨੀ ਆਂਦਾ ਪਤਾ ਨੀ ਕਿਉਂ?
ਏ ਅੱਛਾ ਵੈਸੇ ਤੁਹਾਡਾ ਵੇਟ ਕਿੰਨਾ ਵਾ?
ਅ ਮੇਰਾ ਤੇ ਹੁਣੇ ਬਹੁਤ ਜ਼ਿਆਦਾ ਗੇਨ ਹੋ ਗਿਆ ਆਈ ਥਿੰਕ ਅ ਸਿਕਸਟੀ ਤੋਂ ਅਬੱਬ ਹੋਏਗਾ?
ਓਕੇ ਓਕੇ, ਤੁਸੀਂ ਨਾ ਥੋੜ੍ਹੀ ਡਾਈਟਿੰਗ ਕਰੋ ਤੇ ਹਾਲੇ ਤੁਸੀਂ ਨਾ ਐਕਸਰਸਾਈਜ਼ ਕਰਿਆ ਕਰੋ, ਸਵੇਰੇ ਸਵੇਰੇ ਉੱਠ ਕੇ ਨਾਣੇ ਪੇਟ ਜੇ ਪੇਟ ਵਿੱਚ ਕੁਛ ਨਾ ਜਿਹੜਾ ਬਚਿਆ ਖੂਚਿਆ ਗੁਲੂਕੋਜ਼ ਹੁੰਦਾ ਨਾ ਉਹ ਖਰਚ ਹੋ ਜਾਂਦਾ ਵਾ। ਤੇ ਚਲੋ ਫੈਟ ਗਲ ਜਾਂਦਾ ਗਾ ਤੁਸੀਂ ਸਮਝ ਰਿਓ ਨਾ?
ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਸਮਝ
ਹਾਂ ਸਵੇਰੇ ਨਾ ਤੁਸੀਂ ਵਾਕ ਕਰਿਆ ਕਰੋ, ਔਰ ਵਾਕ ਨਹੀਂ ਹੋ ਸਕਦਾ ਤੇ ਘਰੇ ਓ ਘਰੇ ਵਿੱਚ ਘਰ ਵਿੱਚ ਨਾ ਤੁਸੀਂ ਐਕਸਰਸਾਈਜ਼ ਕਰਿਆ ਕਰੋ।
ਬਿਲਕੁਲ-ਬਿਲਕੁਲ, ਉਹੀ ਨਾ ਐਕਸਰਸਾਈਜ਼ ਕਰਨ ਨਾਲ, ਮੈਂ ਪਹਿਲੇ ਬਹੁਤ ਕਰਦੀ ਸੀ ਜਦੋਂ ਮੇਰੀ ਮੈਂ ਨਹੀਂ ਹੋਈ ਦੀ ਸੀ। ਮੈਂ ਨੀ ਸੀ, ਪਹਿਲੇ ਵੀ ਬੜਾ ਐਕਸਰਸਾਈਜ਼ ਵਗੈਰਾ ਕਰਦੀ ਸੀ। ਫੇਰ ਛੁੱਟ ਈ ਗਈ, ਤੇ ਫਿਰ ਉਸ ਤੋਂ ਬਾਅਦ ਹੋਈ ਨੀ ਹੁਣ, ਦੇਖੋ ਹਸਬੈਂਡ ਨੇ ਇਹ ਵੀ ਕਿਹਾ ਕਿ ਤੁਸੀਂ ਜਿੰਮ ਜੋਇਨ ਕਰ ਲਓ, ਮੈਂ
ਹਾਂ, ਇਹ ਵੈਸੇ ਮੈਂ ਆਮ ਤੌਰ ਤੇ ਦੇਖਿਆ ਹੋਇਆ ਕਿ ਕੁੜੀਆਂ ਕੀ ਕਰਦੀਆਂ ਨਾ ਵਿਆਹ ਕਰਨ ਵਾਸਤੇ ਐਕਸਰਸਾਈਜ਼ਾਂ ਕਰਦੀਆਂ, ਤੇ ਬਾਅਦ ਵਿੱਚ ਵਿਆਹ ਹੋ ਜਾਂਦਾ, ਤਾਂ ਐਕਸਸਾਈਜ਼ ਛੱਡ ਦਿੰਦੀ ਆ ਕਿਉਂਕਿ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਇਹ ਚੀ ਚਲੋ, ਹੁਣ ਵਿਆਹ ਹੋ ਗਿਆ, ਹੁਣ ਕਿਸਨੇ ਦੇਖਣਾ?
ਨਹੀਂ-ਨਹੀਂ, ਐਸੀ ਗੱਲ ਨੀ ਐ ਹੁਣ ਰ ਵੀ ਹੁੰਦਾ ਕਿ ਸਾਰੇ ਕਹਿੰਦੇ ਕਈ ਲੋਕ ਕਹਿੰਦੇ ਹੋ ਤੁਸੀਂ ਜ਼ਿਆਦਾ ਮੋਟੇ ਹੋ।
ਮੈਂ ਜਸ਼ਟ ਮਜ਼ਾਕ ਕਰ ਰਿਹਾ ਤੁਹਾਨੂੰ ਬੁਰਾ ਤਾਂ ਨੀ ਲੱਗਿਆ, ਤੁਹਾਨੂੰ ਬੁਰਾ ਤੇ ਨੀ ਲੱਗਿਆ ਮਜ਼ਾਕ। ਹਾਂ, ਮਜ਼ਾਕ ਵੀ ਹੋਣਾ ਚਾਹੀਦਾ ਨਾ, ਜ਼ਿੰਦਗੀ ਐਵੇਂ ਸੀਰੀਅਸ ਗੱਲਾਂ ਲ ਕਰਕੇ ਤਾਂ ਬੰਦੇ ਦਾ ਦਿਮਾਗ ਖ਼ਰਾਬ ਹੁੰਦਾ।
ਹਾਂਜੀ-ਹਾਂਜੀ, ਬਿਲਕੁਲ, ਬਿਲਕੁਲ। ਹੋਰ, ਸਭ ਵਧੀਆ ਜੀ, ਸਭ ਵਧੀਆ। ਤੁਸੀਂ ਦੱਸੋ? ਹੋਰ ਕੰਮ ਤੇ ਜਾਂਦੇ ਹੋ?
ਹਾਂਜੀ-ਹਾਂਜੀ, ਮੇਰਾ ਆਫਿਸ ਏ। ਮੈਂ ਹੁਣ ਆਫਿਸ ਹੀ ਜਾਣਾ ਮੈਂ ਥੋੜੀ ਦੇਰ ਬਾਅਦ ਤੇ ਫੇਰ ਸ਼ਾਮ ਨੂੰ ਆਣਾ ਵਾਪਸ
ਅੱਛਾ ਉਕੇ, ਲੇਟ ਜਾਂਦੇ ਹੋਣੇ ਨਾ ਤੁਸੀਂ?
ਹਾਂਜੀ।
ਮੈਂ ਕਹਿ ਰੀ ਆ ਕਿ ਤੁਸੀਂ ਲੇਟ-ਲੇਟ ਐ ਤੁਹਾਡੀ ਟਾਈਮਿੰਗ ਲੇਟ
ਹਾਂਜੀ, ਹਾਂਜੀ, ਮੈਂ ਸ਼ਾਮ ਨੂੰ ਕੋਈ ਸੱਤ ਜਾਂ ਅੱਠ ਵਜੇ ਮੁੜਦਾ ਵਾਂ। ਤੇ ਮੁੜ ਕੇ ਫੇਰ ਮੈਂ ਲੰਗਰ ਛੱਕ ਕੇ ਤੇ ਘੰਟੇ ਬਾਅਦ ਸੌ ਜਾਂਦਾ।
ਹੋ-ਹੋ ਜਲਦੀ ਸੋ ਜਾਂਦੇ ਹੋ ਤੁਸੀਂ ਵੀ।
ਹਾਂਜੀ, ਕੀ ਕਰੀਏ ਫ ਸਵੇਰੇ ਨਾ ਮੈਂ
ਅੱਛਾ, ਤੇ ਤੁਸੀਂ ਹੁਣ ਕਾਲ, ਕੀ ਕਹਿੰਦੇ ਉਸਨੂੰ ਮੈਨੂੰ ਨਾ ਕਾਲ ਆ ਚਲੋ, ਤੁਸੀਂ ਅਹ ਬਾਅਦ ਵਿੱਚ ਕਰਦੇ ਆ ਅਸੀਂ। ਗੱਲ, ਠੀਕ ਹੈ। ਨਹੀਂ, ਤੁਸੀਂ ਅਹ ਕੀ ਕਹਿੰਦੇ ਉਸਨੂੰ, ਅਹ ਮੈਂ ਤੂਆਨੂੰ ਥੋੜ੍ਹੀ ਦੇਰ ਤੱਕ ਕਰਦੀ ਹਾਂ।
ਠੀਕ ਹੈ ਜੀ, ਓਕੇ ਜੀ। ਬਾਏ-ਬਾਏ ਜੀ।